ਹੈਲੋ, ਹਾਂਜੀ ਸਤਿ ਸ੍ਰੀ ਅਕਾਲ- ਸਤਿ ਸ੍ਰੀ ਅਕਾਲ ਜੀ। ਠੀਕ ਹੋ, ਹਾਂਜੀ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਉ
ਬਸ ਆਜੋ, ਰੋਟੀ ਖਾ ਰਹੇ ਹਾਂ
ਅੱਛਾ, ਕੀ ਬਣਾਇਆ ਅੱਜ ਅੱਛਾ, ਖਿਚੜੀ ਅੱਛਾ ਜੀ। ਅੱਛਾ, ਹਾਂਜੀ ਉਹ
ਤੁਸੀਂ ਕੀ ਬਣਾਇਆ ਅੱਜ?
ਅੱਜ ਆਪਾਂ ਬਣਾਏ ਮਟਰ ਆਲੂ।
ਅੱਛਾ।
ਹਾਂਜੀ, ਹਾਂਜੀ ਵਧੀਆ। ਅ ਮੈਂ ਜ਼ਿਆਦਾਤਰ ਫਾਸਟ ਫੂਡ ਹੀ ਬਣਾਉਦੀ ਹਾਂ।
ਅੱਛਾ ਜੀ!
ਹਾਂ ਹਾਂਜੀ।
ਹਮ ਹਮ, ਕੀ ਬਣਾ ਆ।
ਹਾਂ। ਹਾਂ ਜਿੱਦਾਂ ਚੋਮਿਨ ਹੋ ਗਈ, ਮੈਕਰੋਨੀ ਹੋ ਗਈ, ਵਾਈਟ ਸੋਸ ਪਾਸਤਾ ਹੋ ਗਿਆ ਏਦਾਂ ਏਦਾਂ।
ਅੱਛਾ, ਵਾਈਟ ਸੋਸ ਪਾਸਤਾ ਦੱਸਣਾ।
ਅਹ ਵਾਈਟ ਸੋਸ ਪਾਸਤਾ ਜਿੱਦਾਂ ਆਪਾਂ ਉਬਾਲਿਆ ਨਾ ਪਾਸਤੇ ਨੂੰ ਪਹਿਲਾਂ
ਅੱਛਾ ਜੀ।
ਤੇ ਉਹਨੂੰ ਨਾ ਅ ਕੀ ਕਹਿੰਦੇ ਉਹ ਰਿਫਾਈੰਡ ਥੋੜ੍ਹਾ ਜਿਹਾ ਇੱਕ ਚਮਚ ਪਾ ਵਿੱਚ ਵੀ ਚਿਪਕੇ ਨਾ ਉਹ
ਅੱਛਾ-ਅੱਛਾ, ਨੀ-ਨੀ ਵਾਸ, ਹਨਾ? ਭਾਵੇਂ ਹਾਂਜੀ-ਹਾਂਜੀ।
ਹਾਂਜੀ ਤਾਂ ਮੈਂ ਉਬਾਲੇਆ ਫਿਰ ਪੈਲੇ।
ਹਾਂਜੀ।
ਫੇਰ ਉਹ ਸਵੀਟ ਕੋਰਨ ਹੋਂਦੇ ਨੇ ਨਾ, ਛੱਲੀ ਦਾਣੇ? ਤੇ ਫੇਰ ਉਹ ਛੱਲੀ ਦੇ ਦਾਣੇ, ਸ਼ਿਮਲਾ ਮਰ ਚ ਪਿਆਜ, ਟਮਾਟਰ
ਅੱਛਾ ਜੀ।
ਕਾਟ ਤਾ ਜੀ, ਅਪਣੀ-ਅਪਣੀ ਮਰਜ਼ੀ ਏ, ਜੇਹੜੀ-ਜੇਹੜੀ ਤੁਹੀਂ ਸਬਜ਼ੀਆਂ ਪਾਣੀਆਂ ਨੇ।
ਐ ਵਾਈਟ ਸੋਸ ਪਾਸਤੇ ਇਚ, ਹਨਾ, ਤਾਂ ਪੁੱਛ ਰਈ ਆ ਤੁਆਡੇ ਬਾਰੇ।
ਅੱਛਾ-ਅੱਛਾ ਵੈਸੇ ਅਪਣੀ-ਅਪਣੀ ਮਰਜ਼ੀ ਹੋਂਦੀ, ਵੀ ਤੁਸੀਂ ਕੀ-ਕੀ ਪਾਣਾ ਏ।
ਅੱਛਾ ਜੀ।
ਸ਼ਿਮਲਾ ਮਰਚ, ਪਿਆਜ, ਟਮਾਟਰ
ਹਾਂਜੀ।
ਤੇ ਕਾਟ ਕੇ ਨਾ, ਉਹਨੂੰ ਇੱਕ ਵਾਰੀ ਅ ਰਫਾਈਂਡ ਚ ਨਾ, ਹਲਕਾ ਜਿਆ ਭੁਨ ਲੈਣਾ ਏ।
ਅੱਛਾ, ਹੁਣ
ਔਨੂੰ ਹਾਂਜੀ, ਹਾਂਜੀ-ਹਾਂਜੀ ਅਲੱਗ ਤੋਂ ਭੁਨਾ ਐ, ਪੈਲਾਂ। ਉਹ ਚ ਉਹ ਪਾਤੀ, ਚਿਲੀ ਫਲੇੈਕਸ ਤੇ ਓਰਗੈਨੋ। ਅਛਾੱ, ਹਾਂਜੀ, ਹਾਂਜੀ-ਹਾਂਜੀ ਉਹਦੇ ਵਿੱ ਫੇਰ ਪਾਣੀ ਏ।
ਅੱਛਾ, ਜੇਅੜਾ ਅਸੀ ਤੜਕਾ ਭੁੰਨਦੇ ਹਾਂ।
ਹਾਂਜੀ। ਹਲਕੇਯਾ ਜਿਹਾ ਬਿਲਕੁਲ ਨਮਕ ਪਾ ਦੇਣਾ।
ਹਾਂਜੀ।
ਤੇ ਅ ਚਿਲੀ ਫਲੈਕਸ, ਓਰਗੈਨੋ ਪਾਤੀ।
ਠੀਕ ਹੈ।
ਔਨੂੰ ਭੁੰਨ ਕੇ ਨਾ, ਫੇਰ ਆਪਾਂ ਏਕ ਬਾਊਲ ਚ ਕੱਢ ਲਿਆ, ਕਿਸੀ ਵੀ ਚੀਜ਼ ਚ।
ਅੱਛਾ ਜੀ, ਅਲੱਗ ਤੋਂ ਕੁੱਛ ਪਾਣਾ ਨੀ? ਨਾ ਖਾਲੀ ਨਮਕ ਨੁਮਕ ਪਾਣਾ ਬਾਸ।
ਹਾਂਜੀ-ਹਾਂਜੀ, ਔਨੂੰ ਕੱਢ ਕੇ ਨਾ, ਫੇਰ ਅਸੀਂ ਆ ਦੋਧ ਲੈਣਾ ਦੋਧ।
ਅੱਛਾ।
ਦੋਧ ਨੂੰ ਥੋੜਾ ਜਾ ਉਬਾਲਾ ਵਗੈਰਾ ਦੇ ਕੇ
ਕਿੰਨਾ ਹੋ ਜੇ ਦੂਧ? ਜਿਵੇਂ ਅਪਣੀ ਫੈਮਿਲੀ ਆਸੇ ਬਣਾਣਾ ਹੋਵੇ ਤੇ?
ਆਹ ਜਿੱਦਾਂ ਇੱਕ ਗਿਲਾਸ ਪਾਲੋ, ਇੱਕ ਗਿਲਾਸ ਬਹੋਤ ਏ ਵੈਸੇ ਤਾਂ।
ਅੱਛਾ, ਠੀਕ ਹੈ ਜੀ।
ਕਿੰਨਾ ਹਲਕਾ ਜੇਆ, ਆਹ ਉਹ ਪਾਣਾ ਏ, ਕੀ ਕੇਂਦੇ? ਸ਼ੈਦ ਮੈਦਾ ਯਾ ਅਰਾ ਰੋੜ, ਦੋਨਾਂ ਚੋ ਇੱਕ ਪਾਣਾ ਏ। ਅਰਾ ਰੋੜ ਸ਼ੈ
ਰੜਕਾ ਹੈ ਦੱਸ ਦੋ? ਮੈਂ ਤੇ ਖਾਇਆ ਸੀ, ਕੋਈ ਦੱਸ ਵਜੇ ਕਹਿੰਦੇ ਕੈਂਦੇ ਏ ਮੈਦਾ, ਅਰਾ ਰੋਟ ਤੇ ਪਤਾ ਕਿਦੇ ਵਸਤੇ ਹੁੰਦਾ ਏ? ਵਈ ਕਿ ਚੀਜ਼ ਕਰਾਰੀ ਕਰਨ ਆਸਤੇ। ਹਨਾ, ਜਿਵੇਂ ਆਰਾ ਰੋੜ ਦੇ ਮੈਂ, ਹਾਂ ਅਰਾ ਰੋੜ ਨੀ ਪਾਂਦੇ ਮੇਰੇ ਖਯਾਲ ਮੈਦਾ, ਅਰਾ ਰੋਟ ਪਤਾ ਕਿਹਦੇ ਵਾਸੇ ਪੈਂਦਾ ਏ? ਜਿਵੇਂ ਅਸੀਂ ਆਲੂ ਕਰਾਰੇ ਕਰਨੇ ਨੇ
ਅੱਛਾ ਜੀ, ਹਾਂਜੀ-ਹਾਂਜੀ, ਹਾਂ ਫੇਰ ਮੈਦਾ ਪਾ ਕੇ ਨਾ ਤੇ ਔਨੂੰ ਨਾਲ-ਨਾਲ ਹਲਾੰਦੇ ਰੈਣਾ ਵੀ ਥੱਲੇ ਲੱਗ ਨਾ ਜੇ।
ਅੱਛਾ।
ਫੇਰ ਦੋ ਮਿੰਟ, ਤਿੰਨ ਮਿੰਟ, ਉਬਾਲੇ ਵਗੈਰਾ ਦੇ ਕੇ ਨਾ ਔਦੇ ਚ ਜਿਹੜਾ ਆਪਾਂ ਓਹ ਸਮਾਨ ਵਗੈਰਾ ਭੁੰਨਿਆ ਹੋ ਚੀ ਨਾ ਅ ਸ਼ਿਮਲਾ ਮਿਰਚ ਵਗੈਰਾ।
ਹਾਂਜੀ।
ਫੇਰ ਓਹ ਪਾ ਦੇਣਾ ਦੁੱਧ ਚ।
ਠੀਕ ਹੈ ਜੀ।
ਹਾਂਜੀ, ਓਹ ਦੁੱਧ ਚ ਪਾ ਕੇ
ਹਾਂਜੀ।
ਫੇਰ ਅਸੀਂ ਜਿਹੜੀ ਉਬਲੀ ਹੋਈ ਸੀ ਓਹ ਸਾਡੀ ਪਾਸਤਾ।
ਹਾਂਜੀ।
ਫੇਰ ਓਹ ਪਾ ਦੇਣਾ ਓਦੇ ਵਿੱਚੇ, ਫੇਰ ਨਮਕ ਮਿਰਚ ਪਾ ਤਾ।
ਹਾਂਜੀ।
ਏਦਾਂ ਮਸਾਲੇ ਪਾ ਲੋ, ਫਿਰ ਓਨੂੰ ਪੰਜ ਮਿੰਟ ਰੱਖਣਾ, ਹਿਲਾਂਦੇ ਰੋ ਫਿਰ। ਬਣ ਗਿਆ, ਬੌਤ ਸਵਾਦ ਬਣਦਾ।
ਨਹੀਂ ਜਿਵੇਂ ਤੁਸੀਂ ਕਹਿ ਰੇ ਓ, ਬਈ ਮੈਕਰੋਨੀ ਹੈਗੀ ਏ ਮੈਕਰੋਨੀ ਨੂੰ ਤੁਸੀਂ ਉਬਾਲ ਦੇ ਓ।
ਹਾਂਜੀ, ਹਾਂਜ, ਸੀਟੀ ਵੀ ਦਵਾ ਸਕਦੇ ਆ ਅਪਣਾ- ਅਪਣਾ ਸਾਬ ਹੁੰਦਾ ਨਾ।
ਨਹੀਂ ਨਹੀਂ, ਜਿਵੇਂ ਉਬਾਲਣ ਨੂੰ ਬੜਾ ਟਾਈਮ ਲੈਂਦਾ ਹੈਗਾ ਵੇ।
ਹਾਂਜੀ, ਓ ਤਾਂ ਹੈ‌। ਹੂੰ।
ਹਨਾ।
ਹਾਂਜੀ, ਓਹ ਤਾਂ ਏ।
ਅੱਛਾ, ਬਸ ਬਣ ਗਿਆ।
ਹਾਂਜੀ, ਹਾਂਜੀ। ਹਾਂ, ਟੈਮ ਨੀ ਲੱਗਦਾ ਉਹਦੇ ਵਿੱਚੇ।
ਬੜੀ ਜਲਦੀ ਬਣ ਗਿਆ ਨਾ।
ਹਾਂਜੀ ਹਲੇ ਟਾਈਮ ਨੀ ਲੱਗਦਾ।
ਤੇ ਤੁਹਾਨੂੰ ਆਂਦਾ ਹੈ ਉਹ ਪਾਓ ਭਾਜੀ ਆਂਦੀ ਹੈ।
ਨਾ ਨਾ ਭਾਓ ਭਾਜੀ ਨੀ ਆਂਦੀ ਮੈਨੂੰ ਬਨਾਨੀ ਤੁਹਾਨੂੰ ਆਂਦੀ ਏ।
ਪਾਓ ਭਾਜੀ ਮੇਰੇ ਕੋ ਸਿੱਖ ਲਓ। ਹਾਂ ਪਾਓ ਭਾਜੀ ਇੱਥੇ ਚਾਹੀਦੇ ਨੇ ਤੁਹਾਨੂੰ ਥੋੜੇ ਮਟਰ
ਅੱਛਾ।
ਇੱਕ ਸ਼ਿਮਲਾ ਮਿਰਚ ਦੋ ਇੱਕ ਦੋ ਆਲੂ ਤੇ ਗੋਭੀ ਲੈ ਲੋ ਗੋਭੀ ਦਾ ਮਤਲਬ ਇੱਕ ਫੁੱਲ ਲੈ ਲੋ ਅੱਧੀ ਗੋਭੀ ਪਾਣੀ ਹੁੰਦੀ ਹੈ। ਠੀਕ ਹੈ, ਉਹਨੂੰ ਧੋ ਕੇ ਨਾ ਉਹਨੂੰ ਧੋ ਕੇ ਸਬਜ਼ੀਆਂ ਨੂੰ ਧੋ ਕੇ ਮਤਲਬ ਕਿ ਫਲੀਆਂ ਲੈ ਲੋ, ਠੀਕ ਹੈ। ਦੋ ਥੋੜੀ ਜੀ ਫਲੀਆਂ ਲੈ ਲੋ। ਥੋੜੀ ਕੱਟ ਲੋ, ਥੋੜੀ ਗੋਭੀ ਕੱਟ ਲੋ, ਦੋ-ਤਿੰਨ ਆਲੂ ਬਾਲ ਲੋ, ਇੱਕ ਸ਼ਿਮਲਾ ਮਰਚ ਪਾਲੋ, ਮਟ ਟਰ ਪਾ ਲੋ ਤੇ ਮਤਲਬ ਕਿ ਉਨੂੰ ਸਭ ਨੂੰ ਕੱਠਾ ਕਰਕੇ ਨਾ ਉਨੂੰ ਸਿਟੀ ਦਵਾ ਦੋ।
ਸਵਾਦ ਏ ਬੋਤ।
ਏਕ-ਦੋ ਨਮਕ ਪਾ ਕੇ ਨਮਕ ਪਾ ਕੇ ਹਲਦੀ ਪਾ ਕੇ ਸਿਟੀ ਦਵਾ ਲੋ।
ਹੂੰ,
ਸਿਟੀ ਦਵਾ ਕੇ ਫੇਰ ਜੇ ਤੁਸੀਂ ਨਾ ਇਨੂੰ ਅ ਜਦੋਂ ਲਾਂਦੇ ਓ। ਸਿਟੀ ਆ ਜਾਵੇ ਇੱਕ-ਦੋ, ਫੇਰ ਏਨੂੰ ਖੋਲ ਕੇ ਨਾ ਏਨੂੰ ਚੰਗੀ ਤਰ੍ਹਾਂ ਮੈਸ਼ ਕਰ ਲੋ।
ਅੱਛਾ।
ਹਾਂ, ਮੈਸ਼ ਕਰਦਾ, ਗ੍ਰੈਂਡਰ ਮਾਰ ਲੋ ਭਾਂਵੇ ਮੈਸ਼ ਕਰ ਲੋ, ਐਵੇ ਕੜਛੀ ਨਾਲ ਈ ਫੇ ਲੋ। ਹਨਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਤੜਕਾ ਲਾ ਲੋ, ਤੜਕਾ ਲਗਾਓ ਅ ਆਪਾਂ ਸਿੰਪਲ ਸੋਬਰ ਤਰੀਕੇ ਨਾਲ ਬਣਾਣੇ ਆ ਬਈ ਓਹ ਨੀ ਬਈ ਜ਼ਿਆਦਾ ਬੜੀ ਐ ਹੈਵੀ ਸਬਜ਼ੀਆਂ ਜਿਵੇਂ ਕਈ ਪਾਂਦੇ ਨੇ ਬੜਾ ਕੁੱਛ ਪਾਂਦੇ ਨੇ ਥੋੜੀ ਬੌਤੀ। ਹਾਂ ਫੇਰ ਅਸੀਂ ਆਪਣਾ ਓ ਲੈਂਦੇ ਹਾਂ ਕਿ ਨਾਮ ਤੜਕਾ ਲਗ
ਹੂੰ,
ਪਾਓ ਭਾਜੀ ਮਸਾਲਾ ਲੈਣਾ ਤੁਸੀਂ, ਮਿਲ ਜਾਂਦਾ, ਬਜ਼ਾਰੀ ਪਿਆਜ ਕੱਟ ਲਓ। ਤੇ ਨਾਲ, ਸ਼ਿਮਲਾ ਮਿਰਚ ਵੀ ਪਾ ਲਓ, ਨਾਲ ਟਮਾਟਰ ਪਾ ਲਓ, ਨਾਲ ਮੱਖਣ ਟਿੱਕੀ ਪਾਲੋ, ਉਹਦਾ ਤੜਕਾ ਲਗਾਓ ਤੁਸੀਂ। ਹਾਂ, ਉਹਦਾ ਤੜਕਾ ਲਗਾਓ ਤੇ ਉਹ ਸਾਰ ਹਾਂ, ਹਾਂ ਛੱਡੇ ਹੀ, ਤਾਂ ਹੀ ਰਾ
ਅੱਛਾ।
ਹਾਂ ਬਸ, ਤੇ ਉਹ ਤੜਕਾ ਵਿੱਚ ਪਾਓ, ਉਹਨੂੰ ਹਿਲਾਓ
ਹਿਲਾਓ, ਤੁਹਾਡੀ ਪਾਓ ਭਾਜੀ ਤਿਆਰ ਹੋ ਗਈ।
ਪਾਓ ਵੀ ਆਓ ਉਹਨੂੰ ਕਟਿੰਗ ਕਰੋ, ਥੋੜਾ ਜਿਹਾ ਜਿਹੜਾ ਤੁਸੀਂ ਬਨਾਇਆ ਹੋਇਆ। ਪਾਓ ਭਾਜੀ ਸਬਜ਼ੀ ਬਣਾਈਏ, ਥੋੜ੍ਹੀ ਸਬਜ਼ੀ ਲਗਾ ਲਓ। ਪਾਓ ਤੇ, ਤੇ ਤਵੇ ਤੇ ਉਹਨੂੰ ਆਪਣਾ ਚੰਗੀ ਤਰ੍ਹਾਂ ਸੇਕ ਕੇ, ਤੇ ਨਾਲ ਤੁਸੀਂ ਕੱਟੋ ਗੋਲ- ਗੋਲ ਪਿਆਜ ਨਾਲ ਪਿਆਜ਼ਾ ਤੇ ਪਾਓ ਨਿੰਬੂ ਇੱਕ ਤੁਹਾਡੀ ਪਲੇਟ ਤਿਆਰ ਏ, ਮੂੰਹ 'ਚ ਪਾਣੀ ਆਏ ਤੁਹਾਡੇ।
ਹ, ਹਾਂ, ਹਾਂ ਹਾਂਜੀ।
ਹ
ਪਤਾ ਹੈ, ਸੁਆਦ ਬਣਦੀ ਹੈ ਬੜੀ।
ਬੜੀ ਸਵਾਦ ਬਣਦੀ ਹੈ। ਵੈਸੇ ਤਾਂ ਅਸੀਂ ਵੀ ਖਾਸ ਕਰਕੇ ਘਰ ਹੀ ਚੀਜ਼ਾਂ ਬਣਾਉਂਦੇ, ਕਿਉਕਿ ਬਾਹਰ ਤੁਹਾਨੂੰ ਪਤਾ ਗੰਦਮੰਦ ਹੈਗਾ। ਹੱਥ ਧੋਂਦੇ ਹੀ ਨੀ, ਧੋਂਦੇ, ਕਿਵੇਂ ਕਰਦੇ ਨੇ।
ਹਾਂਜੀ, ਉਹ ਤਾਂ ਹੈ, ਬਾਹਰੋ ਨਾ ਘੱਟ ਵਿ ਚੀਜ਼ ਮਿਲਦੀ ਹੈ, ਘਰ ਸਾਰੇ ਖੁਲ ਕੇ, ਖਾ ਵੀ ਲੈਂਦੇ ਆਰਾਮ ਨਾਲ।
ਤੁਸੀਂ ਬਾਜ਼ਾਰੋ ਭਾਵੇਂ ਦੋ ਢਾਈ ਸੌ ਦੀ ਪਾਓ ਭਾਜੀ ਲਾਓ, ਤਾਂ ਵੀ ਪੂਰੀ ਨੀ ਹੋਣੀ, ਤਾਂ ਵੀ ਡਿਢ, ਫਿਰ ਨੀ ਭਰਦਾ।
ਇਹ ਨਹੀਂ ਪਾਣਾ। ਹਾਂਜੀ, ਉਹ ਤਾਂ ਐ।
ਕਾਰ, ਕਾਰ ਪਾਵੇ ਸੌ ਡੇਢ ਸੌ ਲੱਗਦਾ। ਤੇ ਅਪਣਾ ਘਰ, ਰਜ ਕੇ ਖਾਂਦੇ ਨੇ ਸਾਰੇ। ਪੂਰੀ ਫੈਮਿਲੀ ਖਾਂਦੀ ਏ। ਫੇਰ ਬੰਦਾ ਕਿਸੇ ਨੂੰ ਦੇ ਵੀ ਦਿੰਦਾ।
ਹੁੰ, ਹੁੰ।
ਹੈ, ਨੀ।
ਹਾਂਜੀ, ਉਹ ਤਾਂ ਐ।
ਹੋਰ, ਕੀ।
ਹਰ ਚੀਜ਼ ਸਵਾਦ ਹੀ ਬਣਦੀ।
ਸਵਾਦ ਬਣਦੀ ਹੈਗੀ ਹੈ, ਇੱਕ ਸਾਫ਼ ਸੁਥਰੀ ਹੁੰਦੀ ਹੈ। ਹੁਣ ਭਾਵੇਂ, ਤੁਸੀਂ ਪੀਜੇ ਖਾਣ ਚਲੇ ਜ। ਸ਼ੋਪਿੰਗ, ਮੈਂ ਜ਼ਿਆਦਾਤਰ ਤੇ ਆਪ ਹੀ ਖਰੀਦਦੀ ਹਾਂ। ਆਪਣੀ ਜਗਾਧਰੀ ਤੋਂ ਵੀ, ਔਨਲਾਈਨ ਕਰ ਵੀ ਲਈ ਦੀਆ। ਇਹਨੂੰ ਸਹੀ ਨੀ ਆਉਂਦਾ ਹੈਗਾ ਔਨਲਾਈਨ। ਵਿਖਾਉਂਦੇ ਕੁਛ ਹੋਰ ਨੀ, ਫਿਰ ਜਦੋਂ ਦਿੰਦੇ ਨੇ ਤਾਂ, ਫਿਰ ਕੋਈ ਨਾ ਕੋਈ ਡਿਫੈਕਟ ਨਿਕਲ ਹੀ ਜਾਂਦਾ ਹੈਗਾ ਵ। ਤੁਸੀਂ ਕਰਦੇ ਹੋ।
ਹਾਂਜੀ ਮੈਂ ਸ਼ੋਪਿੰਗ ਓਨਲਾਈਨ ਘਟ ਹੀ ਕਰਨੀ ਆ ਵੈਸੇ ਤਾਂ। ਹਾਂਜੀ, ਉਹ ਤਾਂ ਹੈ।
ਬਸ, ਸਭ ਕੁੱਛ ਇੱਧਰੋਂ ਮਿਲ ਜਾਂਦਾ, ਕਿਸ ਟਾਈਮ ਚਲੋ ਕੋਈ ਲੋੜ ਭੈਣ ਜੀ ਬਾਈ ਚਾਂਸ ਅਸੀ ਕਿਧਰੇ ਜਾਣਾ ਵਵੇ ਨਾ, ਰੇਡੀਮੇਡ ਡਰੈਸ ਬਸ ਅਸੀਂ ਵੇਖਦੇ ਹਾਂ। ਤੇ ਫ ਕਈ ਵਾਰੀ ਲੈ ਵੀ ਲੈਂਦੇ ਆਂ, ਕਈ ਵਾਰੀ ਸਹੀ ਵੀ ਨਿਕਲ ਜਾਂਦਾ ਇਹਦਾ
ਹਾਂਜੀ-ਹਾਂਜੀ, ਕਦੇ ਕਦਾਰ ਨੀ ਨਿਕਲਦਾ ਨਾ।
ਹਾਂ, ਹੁਣ ਇੰਨਾ ਸੁੱਖ ਹੋ ਗਿਆ ਬਲਿੰਕਿਟ ਦਾ, ਦੇਖਲੋ, ਬਲਿੰਕਿਟ। ਦੇਖਲੋ, ਕੋਈ ਚੀਜ਼ ਚਾਈਦੀ ਏ ਚਲੋ ਵੀ ਮਿੰਟਾਂ'ਚ ਆ ਜਾਂਦੀ ਏ। ਪਤਾ ਲੱਗ ਜਾਂਦਾ ਆ ਭਾਈ, ਕਿੱਧਰ ਪੋਂਚਗਿਆ।
ਹਾਂਜੀ, ਫੋਨ ਕਰ
ਹੈ ਨੇ? ਹਾਂ, ਮਿੰਟਾਂ ਦੇ ਸਮਾਨ ਨੂੰ, ਪਾਵੇਂ ਦਸ-ਪੰਜ ਫਾਲਤੂ ਲੈ ਲੈਂਦਾ ਬਈ, ਅੱਜ-ਕੱਲ ਬੜੇ ਸੌਖੇ ਸੁੱਖ ਹੋਗੇ ਨੇ। ਜਿਵੇਂ-ਜਿਵੇਂ ਸੁੱਖ ਹੋਏ ਨੇ, ਓਵੇਂ-ਓਵੇਂ ਬਿਮਾਰੀਆਂ ਚਮੜ ਜਾਂਦੀਆਂ ਫਿਰ। ਬੰਦੇ ਨੇ ਤੁਰਨਾ ਬੰਦ ਕਰਤਾ ਵੇ, ਇੱਕ ਫੋਨ ਘੁਮਦੈ, ਚਲੋ ਜੀ, ਸਾਰੇ ਕੰਮ ਹੋ ਜਾਂਦੇ ਨੇ। ਹੈਨੀ, ਜਿਉਂ-ਜਿਉਂ ਪੈਸਾ ਆਂਦਾ ਐ, ਤਿਉਂ-ਤਿਉਂ ਡੋਕ ਕਟਰ ਕੋਲ ਜਾਂਦਾ ਰਹਿੰਦਾ, ਟੈਸ ਕਹਿੰਦੇ ਨਾ, ਪੈਸਾ ਆਵੇ ਤੇ ਡੌਕਟਰ ਕੋਲ ਜਾਵੇ। ਹਾਂ, ਇਸ ਕਰਕੇ
ਹੋਰ, ਪਹਿਲੇ ਕਿੱਥੇ ਚੱਲਦਾ ਸੀ, ਐ ਬਲਿੰਕਿਟ, ਹੁਣ ਈ ਚੱਲਣ ਲੱਗ ਗਏ ਨੇ।
ਹੁਣ ਚੱਲਣ ਲੱਗਗੇ, ਮੰਨਲੋ, ਕਿਸੇ ਘਰ ਕੋਈ ਪਿਆਜ ਵੀ ਖਤਮ ਹੋ ਗਏ ਨਾ ਓਹਨੇ ਮਿੰਟ ਲਾਣਾ, ਵੇਖੋ, ਆਪ ਲੈਣ ਜਾਵਾਂਗੇ ਪੈਟਰੋਲ ਵੀ ਲੱਗੇਗਾ। ਹੈ ਨਾ, ਜੇ ਅਸੀਂ ਕਿੱਲੋ ਪਿਆਜ਼ ਵੀ ਲੈਣ ਜਾਨੇਂ ਆਂ ਅਪਣੇ ਬਾਈਕ ਤੇ ਜਾਨੇਂ ਆਂ, ਐਕਟੀਵਾ ਤੇ ਜਾਨੇਂ ਆ, ਪੈਟਰੋਲ ਤੇ ਲੱਗੇਗਾ ਨਾ। ਇੱਨਾਂ ਓ ਪੰਜ ਫਾਲਤੂ ਲਲੇਗਾ।
ਹੁੰ।
ਪੰਜ ਈ ਲੈੰਦਾ ਫਾਲਤੂ ਹੋਰ ਕਿਨੇ ਲੈੰਦਾ? ਪੰਜ-ਦਸ ਫਾਲਤੂ ਲੈਲੇਗਾ।
ਹਾਂਜੀ, ਓ ਤਾ
ਮੈਂ
ਹੋਰ, ਬਿਲਕੁਲ ਘਰ ਦੇ ਬਾਹਰ ਫੋਨ ਕਰਦੇ ਨੇ ਵੀ ਹਾਂਜੀ, ਕਿੱਥੇ ਹੋ ਤੁਸੀਂ?
ਹੁੰ। ਜਿੰਨੇ ਸੁਖ ਹੈਗੇ ਨਾ, ਓਹਨੇ ਹੀ ਸਭ ਦੇ ਗੋਡੇ ਜਾਮ ਹੋਈ ਜਾਂਦੇ ਨੇ।
ਜੀ, ਓ ਤਾ‌ ਏ।
ਬਸ, ਕੋਸ਼ਿਸ਼ ਕਰੀ ਦੀ ਅਸੀ ਅਸੀ ਕੋਸ਼ਿਸ਼ ਕਰੀ ਦੀਏ, ਅਪਣਾ-ਆਪ ਹੀ ਲੈ ਆਂਨੇ ਆਂ, ਸਾਫ਼-ਸੁਥਰਾ ਸਮਾਨ।
ਹਾਂਜੀ, ਓ ਤਾ ਏ।
ਹੋਰ ਤੁਸੀਂ, ਤੁਸੀਂ ਮੰਗਵਾਂਦੇ ਓ, ਕੁਛ ਬਲਿੰਕਿਟ ਤੋ?
ਮੈਂ ਘੱਟ ਹੀ ਮੰਗਵਾਉਨੀ ਆ, ਜਦੋਂ ਸਾਡੇ ਇੱਥੇ ਮਿਲ ਹੀ ਜਾਂਦੀ ਜਿਦਾ ਹਰੇਕ ਚੀਜ਼ ਬਾਹਰ, ਬਾਹਰ ਜਾਈਏ ਤੇ। ਹਾਂਜੀ ਉਹ ਤਾ ਏ, ਬਿਲਕੁਲ ਸਹੀ ਕਿਆ। ਹੂੰ, ਬਜ਼ਾਰੋ। ਬਾਹਰ ਦਾ ਵੀ ਨਹੀਂ ਖਾਯ ਜਾਂਦਾ ਏਨਾ। ਆ ਜਾਂਦਾ ਬਾਹਰ ਵਾਲੀ, ਦਾ ਮਹੀਨੇ ਤੋਂ ਹਾਂਜੀ, ਉਹ ਤਾ ਹੈ। ਹਾਂਜੀ, ਓ ਤਾ ਏ।
ਉਂ
ਹੁੰ।
ਵਾਕ੍ਅ ਤੁਸੀਂ ਬੋਲਦੇ ਬੜੇ ਸੋਣੇ ਤਰ੍ਹਾਂ ਪੇਂ ਓ। ਤੁਆਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ।
ਅੱਛਾ ਜੀ। ਹਹਾ ਤੁਆਡੇ ਨਾਲ ਵੀ ਵਧੀਆ ਲੱਗਿਆ ਗੱਲ ਕਰਕੇ।
ਅੱਛਾ ਜੀ, ਥੈਂਕ ਯੂ ਜੀ। ਹਾ ਹਾ ਹਾ ਹਾਂਜੀ, ਸਸ਼ੀ ਕਾਲ।